ਹੈਲੋ ਸਸ ਸ੍ਰੀ ਕਾਲ ਜੀ ਹੋਰ ਠੀਕ ਔ।
ਹਾਂਜੀ ਵਧੀਆ ਤੁਸੀਂ ਸੁਣਾਓ।
ਬਸ ਵਧੀਆ ਹੋਰ ਕੀ ਕਰਦੇ ਪਏ ਔ।
ਬਸ ਸ਼ਾਮ ਦੀ ਚਾ ਬਣਾ ਕੇ ਹਟੇ
ਅੱਛਾ-ਅੱਛਾ। ਹੋਰ
ਬਸ ਅੱਜ ਮੌਤਮ ਨਾਲ ਹੀ ਬੱਚੇ ਦਾ ਐਡਮਿਸ਼ਨ ਵੀ ਕਰਵਾ ਕੇ ਆਏ।
ਅੱਛਾ।
ਹਾਂ ਸਕੂਲ ਵਿੱਚ।
ਅੱਛਾ-ਅੱਛਾ ਕੇੜੇ ਸਕੂਲ ਚ ਕਰਾਯਾ।
ਐਥੇ ਹੈ ਨਾ ਟੈਂਡਰ ਬਰਡਸ, ਉੱਥੇ ਕਰਵਾਇਆ ਵਾ।
ਅੱਛਾ।
ਹੂੰ ਉੱਥੇ ਕਰਵਾਇਆ ਵਾ ਨਾਲੇ ਉੱਥੇ ਮੰਥਲੀ ਫੀਸ ਦੱਸਦੇ ਪਏ ਫਿਫਟੀਨ ਹੰਡਰਡ ਤੇ ਅਪਣਾ ਐਡਮਿਸ਼ਨ ਫੀਸ ਪੈਂਤੀ ਸੌ ਰੁਪਇਆ ਦੱਸਦੇ ਪਏ ਆ।
ਅੱਛਾ ਮੰਥਲੀ ਫੀਸ ਜਾਦਾ ਨੀ ਹੈਗੀ।
ਹਾਂ ਮੰਥਲੀ ਫੀਸ ਤਾਂ ਬੋਤ ਜਾਦਾ ਲੱਗਦੀ ਪਈ ਆ, ਕਿਉਂਕਿ ਪਲੇਅ ਦੇ ਵਿੱਚ ਈ ਤੇ ਬੱਚੇ ਨੇ ਜਾਣਾ ਆ ਹੱਲੇ।
ਹਾਂਜੀ-ਹਾਂਜੀ।
ਕਰੀਏ ਹਲੇੇ ਫਾਈਨਲ ਨੀ ਕਰਕੇ ਆਏ ਆ।
ਅੱਛਾ-ਅੱਛਾ ਨਿਮਨ ਥਲੀ ਫੀਸ ਤਾਂ ਵੈਸੇ ਜ਼ਿਆਦਾ ਈ ਏ।
ਹਾਂ ਬਹੁਤ ਜ਼ਾਦਾ ਆ ਇਹਨੇ ਚ
ਥਾਊਜੈਂਡ ਵੀ ਹੁੰਦੀ ਨਾ ਤਾਂ ਵੀ ਸਹੀ ਸੀ।
ਹਾਂ ਇੰਨੀ ਹੀ ਹੋਣੀ ਚਾਹੀਦੀ ਆ, ਫਿਰ ਤਾਂਹੀ ਕਰਕੇ ਨਾ ਅਸੀ ਕਿ ਦੋ ਸਕੂਲ ਹਲੇੇ ਹੋਰ ਦੇਖ ਲਾਂਗੇ, ਉੱਥੇ ਜਰਾ ਟਰਾਈ ਕਰਾਂਗੇ ਫੇਰ ਫਾਈਨਲ ਕਰਾਂਗੇ ਕਿ ਇਹਨੂੰ ਕਿ ਕਿਥੇ ਪਾਣਾ ਏ ਹਲੇ।
ਹਾਂਜੀ ਜਿਹੜਾ ਸਹੀ ਲੱਗੇਗਾ। ਵੈਸੇ ਵੀ ਦੋ -ਤਿੰਨ ਜਗ੍ਹਾ ਟਰਾਈ ਕਰਨਾ ਚਾਹੀਦਾ ਐ।
ਹਮ ਇਹ ਤੇ ਹੈਗਾ ਸਹੀ ਗੱਲ ਆ।
ਹਾਂਜੀ
ਕਿਉਂਕਿ ਫੇਰ ਤਾਂ ਹੀ ਪਤਾ ਲੱਗਦਾ ਐ ਕਿੱਥੇ ਮਤਲਬ ਕੀ ਕੀ ਸਭ ਫੈਸਿਲਿਟੀ ਬੱਚਿਆਂ ਨੂੰ ਵੀ ਚਾਹੀਦੀ ਜਦ ਤੁਸੀਂ ਇੰਨੇ ਪੈਸੇ ਈ ਲੈ ਰਹੇ ਹੋ, ਤੇ ਬੱਚਿਆਂ ਨੂੰ ਵੀ ਸਭ ਕੁਛ ਮਿਲਣਾ ਚਾਹੀਦਾ ਹੈਨਾ।
ਹਾਂਜੀ
ਹੋਰ ਸੁਣਾਓ ਤੁਸੀਂ ਕੋਈ ਸੁਣਾਓ ਨਵੀਂ ਤਾਜੀ
ਬਸ
ਤੁਹਾਡੀ ਹੋ ਗਈ ਸਟੱਡੀ ਕੰਪਲੀਟ, ਹੈਲੋ
ਬਸ ਕਰਦੇ ਈ ਪਏ ਆ, ਹੈਲੋ
ਹਾਂਜੀ ਮੈਂ ਕਿਹਾ ਤੁਹਾਡੀ ਸਟੱਡੀ ਕੰਪਲੀਟ ਹੋ ਗਈ।
ਬਸ ਮੈਂ ਕਿਹਾ ਕਰਦੇ ਈ ਪਏ ਆ, ਸਟੱਡੀ ਵੀ ਕੰਪਲੀਟ
ਠੀਕ ਐ ਜੀ, ਹੋਰ ਕੋਈ ਜੋਬ ਨੀ ਕਰਦੇ ਤੁਸੀਂ ਨਾਲ
ਨਹੀਂ ਹਜੇ ਤੇ ਨੀ ਜੋਬ ਕਰਦੇ, ਵੇਖਦੇ ਪਏ ਆ ਜੋਬ ਵੀ
ਹਾਂਜੀ ਕਿਉਂਕਿ ਜੋ ਤੁਸੀਂ ਨਾ ਪੜ੍ਹ- ਲਿਖ ਗਏ ਔ ਬਾਰਰਵੀ ਕਰ ਲਈ ਐ ਤੇ ਫੇਰ ਤੇ ਤੁਹਾਨੂੰ ਕੰਪਿਊਟਰ ਦਾ ਕੋਰਸ ਵਗੈਰਾ ਕਰ ਲੈਣਾ ਚਾਹੀਦਾ ਐ ਨਾ ਮਤਲਬ ਜਿੱਥੇ ਵੀ ਤੁਸੀਂ ਜੋਬ ਤੇ ਕਰੋਂਗੀ ਉੱਥੇ ਅੱਜ- ਕੱਲ੍ਹ ਕੰਪਿਊਟਰ ਵੀ ਬੜਾ ਜ਼ਿਆਦਾ ਜਰੂਰੀ ਹੋ ਗਿਆ ਹਨਾ।
ਹਾਂ ਹਾਂਜੀ, ਹਾਂਜੀ
ਕਿਉਂਕਿ ਜਿੰਨੀ ਵੀ
ਹਰਕ ਇਕ ਜਗ੍ਹਾ ਤੇ ਕੰਪਿਊਟਰ ਜ਼ ਵੀ ਆ ਦਾ ਹਰ ਇੱਕ ਜਣੇ ਜਿੰਨੇ ਜੋਬ ਕਰਨੀ ੲੈ।
ਹਾਂ ਹਾਂ ਉਹ ਤੇ ਹੈ ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਐ ਨਾ ਕੰਪਿਊਟਰ ਵੀ ਸਿੱਖਣਾ। ਜਿੰਨੇ ਜ਼ਰੂਰੀ ਸਾਡੀ ਲਾਈਫ ਚ ਫੋਨ ਹੋ ਗਏ, ਓਨਾ ਈ ਜ਼ਰੂਰੀ ਕੰਪਿਊਟਰ ਵੀ ਹੋਇਆ ਪਿਆ ਆ।
ਹੋਰ ਸੁਣਾਓ ਤੁਸੀਂ, ਮੇਰੀ ਵੀ ਬਸ ਇੱਕ ਫਰੈਂਡ ਆਈ ਹੋਈ ਸੀ। ਸਿਗੀ ਅੱਜ ਹੁਣੇ ਗਈ ਸੀਗੀ ਫੇਿਰ ਇਸ ਕਰਕੇ ਮੈਂ ਕਿਹਾ ਚਲੋ ਫੋਨ ਕਰਦੇ ਆ।
ਅੱਛਾ, ਅੱਛਾ, ਅੱਛਾ ਕਿੱਥੋਂ ਆਈ ਸੀ ਬਾਹਰੋਂ ਆਈ ਸੀ ਕੇ ਲੋਕਲ ਅੱਛਾ, ਚੰਡੀਗੜ੍ਹ ਤੋਂ ਅੱਛਾ, ਅੱਛਾ
ਚੰਡੀਗੜ੍ਹ ਤੋਂ ਆਈ ਹੋਈ ਸੀ ਸਿੱਧੀ ਬਸ ਚ ਬੜੇ ਚੀਰਾਵਾਦ ਆਈ ਸੀਗੀ ਮੈਂ ਕਿਹਾ ਚੱਲ ਫੇਿਰ ਸਵੇਰ ਦੀ ਆਈ ਹੋਈ ਸ਼ਾਮ ਨੂੰ ਈ ਗਈ।
ਅੱਛਾ ਚਲੋ ਸਈ ਐ ਟਾਈਮ- ਪਾਸ ਵੀ ਹੋ ਜਾਂਦਾ।
ਹੋਰ ਕੀ ਨਾਲੇ ਹੁਣ ਕਹਿੰਦੀ ਚਲੋ ਮੈਂ ਵੀ ਮੁਸਕਾਨ ਨੂ ਮਿਲਦੀ ਚਲਾਾਂ ਬੜੇ ਦਿਨ ਹੋ ਗਏ ਮਿਲੀ ਵੀ ਨੀ ਸੀ। ਲੋਂਗ ਟਮ ਤੋਂ ਅਸੀਂ ਮਿਲੇ ਸੀ ਹ ਹ
ਹਾਂਜੀ ਹੋਰ ਤੁਸੀਂ ਅੱਜ ਕੀ ਬਣਾਇਆ ਸੀ
ਅਸੀਂ ਅੱਜ ਆਲੂ ਸ਼ਿਮਲਾ ਮਿਰਚ ਬਨਾਈਆਂ ਸੀ
ਹੰ ਠੰਡਾ ਮੌਸਮ ਆ ਨਾ ਅਜ ਸਵੇਰ ਦੀ ਬਾਰਿਸ਼ ਲੱਗੀ ਹੋਈ ਆ ਖਾਧੇ ਜਾਂਦੇ ਐ ਸਭ ਗਰਮ ਥੋੜ੍ਹੀ ਜ ਸਬਜ਼ੀ ਜਿਹੜੀ ਹੁੰਦੀ ਨਾ ਫਿਰ ਖਾਧੀ ਜਾਂਦੀ ਵਦੀਆ
ਹਾਂਜੀ, ਹੋਰ
ਹਾਂਜੀ ਗਏ ਨੀ ਤੁਸੀਂ ਫੇਰ ਘੁੰਮਣ, ਗਏ ਨੀ ਕਿੱਥੇ ਘੁੰਮਣ
ਹਾਂ ਗਏ ਸੀ ਐਤਕੀ ਅਸੀਂ ਅੰਬਰਸਰ ਗਏ ਹੋਏ ਸੀਗੇ ਗੋਲਡਨ ਟੈਂਪਲ ਗਏ ਸੀ ਨਾ
ਅੱਛਾ ਦਰਸ਼ਨ ਹੋ ਗਏ ਸੀ ਸਹੀ ਫਿਰ
ਹਾਂ ਉੱਥੇ ਵੀ ਹਾਂ ਦਰਸ਼ਨ ਹੋ ਗਏ ਸੀਗੇ ਬਹੁ ਵਧੀਆ ਅਹ ਇੰਨੀ ਮਤਲਬ ਸਵੇਰੇ ਸਵੇਰੇ ਸਵੇਰੇ ਲੱਗੇ ਸੀ ਨਾ ਤੇ ਫੇਰ ਤਾਂ ਵਦੀਆ ਹੋ ਜਾਂਦੇ ਫਿਰ ਉਸ ਤੋਂ ਬਾਅਦ ਤੇ ਭੀੜ-ਭੜੱਕਾ ਹੋ ਜਾਂਦਾ ਐ
ਹਾਂਜੀ-ਹਾਂਜੀ, ਜ਼ਿਆਦਾ ਰਸ਼ ਹੋ ਜਾਂਦਾ ਏ ਨਾ ਫੇਰ ਟੂਰਿਸਟ ਵੀ ਤੇ ਉੱਥੇ ਬੜਾ ਆੰਦਾ ਏ ਨਾ
ਹਾਂ
ਬਹੁਤ ਜ਼ਿਆਦਾ ਫਿਰ ਸਾਡੇ ਕੋਲ ਨਾਲੇ ਛੋਟਾ ਬੱਚਾ ਹੈਗਾ ਉਹਦੇ ਨਾਲ ਜ਼ਿਆਦਾ ਔਖਾ ਹੋ ਜਾਂਦਾ ਆ ਫੇਰ ਤੁਹਾਨੂੰ ਪਤਾ ਸਾਡੇ ਵਰਗੇ ਤੇ ਖੜੇ ਹੋਏ ਜਾੰਦੇ ਆ ਬਚੇ ਨੀ ਨਾ ਹੋ ਪਾੰਦੇ ਫੇਰ, ਉਹ ਚਿੜ ਜਾਂਦੇ ਆ ਫਿਰ
ਹਾਂਜੀ, ਕੁਛ ਗਰਮੀ ਵੀ ਹੈਗੀ
ਸ਼ਰਾਰਤਾ ਕਰਦੇ ਆ ਹਾਂ ਤਾਂ ਹੀ ਕਰਕੇ ਤਾਂ ਜ਼ਿਆਦਾ ਮੇਨ ਪ੍ਰੋਬਲਮ ਹੈਗੀ ਏ ਨਾ
ਹਾਂਜੀ
ਹੋਰ ਤੁਸੀਂ ਨੀ ਗਏ ਐਤਕੀ ਕਿਤੇ ਘੁੰਮਣ
ਗਏ ਸੀ ਅਸੀਂ ਰਿਸ਼ੀਕੇਸ਼ ਗਏ ਸੀ, ਹੈਲੋ।
ਅੱਛਾ-ਅੱਛਾ, ਤੁਸੀਂ ਕਿੱਥੇ-ਕਿੱਥੇ ਗਏ ਸੀ ਉੱਥੇ, ਹੈਲੋ
ਰਿਸ਼ੀਕੇਸ਼ ਗਏ ਸੀ ਅਸੀਂ।
ਤੁਸੀ ਕਿੱਥੇ-ਕਿੱਥੇ ਗਏ ਸੀ ਉੱਥੇ ਘੁੰਮਣ, ਅੱਛਾ ਕਿ ਹੋਰ ਕਿੱਥੇ ਗਏ ਸੀ ਉੱਥੇ ਕਿਹੜੀ ਕਿਹੜੀ ਕਿ ਜਗ੍ਹਾ ਗਏ ਸੀ?
ਕੀ ਨਾਮ ਏ ਇਹਦਾ ਝੂਲਾ ਇਹੀ ਹੈ ਜਾਦਾ ਮੇਨ ਤੇ ਰਾਮ ਚੂਲਾ ਹੋ ਗਿਆ, ਜਿਵੇ ਲਛਮਣ ਚੂਲਾ ਹੋਰ, ਬਸ ਵਧੀਆ, ਨਾਲੇ ਹਰਿਦੁਵਾਰ ਵੀ ਹੋ ਆਏ ਸੀ
ਹਾਂਜੀ, ਉੱਥੇ ਵੀ ਨਾਨ ਦਾ ਬਹੁਤ ਵਦੀਆ ਬਨਿਆ ਅਸਲੇ ਵੀ ਅਸੀਂ ਵੀ ਪਿਛਲੇ ਤੋਂ ਪਿਛਲੇ ਸਾਲ ਗਏ ਬਹੁਤ ਇੰਜੋਏ ਹੁੰਦਾ
ਹਾਂਜੀ, ਹਰਿਦੁਆਰ ਵੀ ਤੇ ਹਰਿਦੁਆਰ ਜਦੋਂ ਅਸੀ ਜਦੋਂ ਹਰਿਦੁਆਰ ਗਏ ਸੀ, ਤਾਂ ਤੇ ਗਰਮੀ ਸੀ ਤੇ ਜਦੋਂ ਰਿਸ਼ੀਕੇਸ਼ ਗਏ ਤੇ ਉੱਥੇ ਮੀਂਹ ਆ ਗਿਆ ਸੀ, ਉੱਥੇ ਹੁੰ, ਉੱਥੇ ਨਾਨ ਲੱਗੇ ਸੀ ਤੇ ਮੀਂਹ ਆ ਗਿਆ ਵੈਸੇ ਮਜਾ ਆਇਆ ਸੀ ਉੱਥੇ ਵੀ ਤੇ, ਫੇਰ ਪਿੱਛੋਂ ਉਹਨਾ ਨੇ ਨਾ ਅਨਾਊਸਮੈਂਟ ਕਰ ਤੀ ਸੀ ਬਈ, ਜਿਵੇਂ ਜ਼ਿਆਦਾ ਅੱਗੇ ਨਾ ਜਾਓ ਕਿਉਂਕਿ ਬਾਰਿਸ਼ ਸੀ ਨਾ
ਅੱਛਾ-ਅੱਛਾ ਕਿਉਂਕਿ ਨਾ ਇਹ ਵਾਲੇ ਪਾਨੀ ਵਾਲੇ ਏਰੀਏ ਏਨਾ ਤਾਂ ਕਰਕੇ ਇੱਥੇ ਅਲਰਟ ਜਾਰੀ ਕਰ ਦਿੰਦੇ ਆ ਕਿ ਮਤਲਬ ਇੱਥੇ ਅੱਗੇ ਨਹੀਂ ਜਾਣਾ ਹੈਗਾ ਨਾ, ਇਸ ਕਰਕੇ ਕਿ ਵਧੀਆਂ ਆ, ਦੱਸ ਦੇਣਾ ਚਾਈਦਾ।
ਹੋਰ ਉਹਨਾਂ ਨੇ ਪਹਿਲੇ ਈ ਅਲਰਟ ਕਰਤਾ ਸੀ ਸਾਰਿਆਂ ਨੂੰ ਵੀ ਜਿਆਦਾ ਅੱਗੇ ਨੀ ਜਾਣਾਂ। ਕੋਲ-ਕੋਲ ਈ ਰੋਅ।
ਹਾਂ, ਇੱਕ ਮ ਮੇਰੀ ਵੀ ਇੱਕ ਹੈਗੀ ਆ ਨਾ, ਸਾਡੇ ਰਿਲੇਟਿਵ ਵਿ ਹੈਗੇ ਆ ਉਹ ਵੀ ਨਾ, ਏਦਾਂ ਹੀ ਬਾਹਰ ਮੰਡੀ ਉਦੇ ਚ ਰਹਿੰਦੇ ਹੈਗੇ ਆ। ਜਿੱਥੇ ਰਾਮਪੁਰ, ਮੰਡੀ ਉੱਥੇ ਵੀ ਨਾ ਇਸ ਤਰ੍ਹਾਂ ਹੀ ਆ, ਉੱਥੇ ਵੀ ਬਹੁਤ ਜ਼ਿਆਦਾ ਉਹਨਾਂ ਦੇ ਘਰ ਦੇ ਪਿ -ਛੇ ਨਾ ਦਰਿਆ ਲੱਗਦਾ ਹੈਗਾ ਆ।
ਅੱਛਾ।
ਵੀ ਨਾ, ਇਸ ਤਰ੍ਹਾਂ ਈ ਪਾਨੀ-ਪੂਣੀ ਉੱਥੇ ਨਾ ਬਾਰਿਸ਼ਾਂ ਬਹੁਤ ਜ਼ਿਆਦਾ ਲੱਗਦੀਆਂ ਉੱਥੇ, ਜਿੱਦਾਂ ਸਾਡੇ ਇੱਥੇ ਜੁਲਾਈ ਦੇ ਵਿੱਚ ਹੁੰਦੀਆਂ ਨਾ ਬੱਚਿਆਂ ਨੂੰ ਛੁੱਟੀਆਂ, ਉੱਥੇ ਇੱਕ ਮਹੀਨਾ ਬਰਸਾਤਾਂ ਵਾਲੇ ਮਹੀਨੇ ਵਿੱਚ ਬੱਚਿਆਂ ਨੂੰ ਛੁੱਟੀਆਂ ਪੈਂਦੀਆਂ‌‌ ਆ, ਔਰ ਜਿਸ ਸਮੇਂ ਪਤਾ ਲੱਗ ਜੇ ਨਾ ਉੱਥੇ ਮਤਲਬ ਬਾਰਿਸ਼ਾਂ ਬਹੁਤ ਜ਼ਿਆਦਾ ਆ, ਫੇਰ ਬੱਚਿਆਂ ਨੂੰ ਵੀ ਛੁੱਟੀਆਂ ਕਰ ਦਿੰਦੇ ਆ। ਕਿ ਹੁਣ ਉੱਥੇ ਰੈੱਡ ਅਲਰਟ ਜਾਰੀ ਕਰ ਦਿੰਦੇ ਆ ਫੇਰ, ਲੋਕਾਂ ਨੂੰ ਪਹਿਲਾਂ ਅਲਰਟ ਕਰ ਦਿੰਦੇ ਆ ਤੁਸੀਂ ਤੁਸੀਂ ਨਾ ਆਪਣੇ ਇਹ ਵਾਲੀ ਜਗ੍ਹਾ ਤੋਂ ਨਾ ਉੱਚੀ-ਉੱਚੀ ਜਗ੍ਹਾ ਤੇ ਚਲੇ ਜਾਓ।
ਉੱਚੀ-ਉੱਚੀ ਜਗ੍ਹਾ ਤੇ ਚਲੇ ਜਾਓ ਫੇਰ ਕੀ ਮਤਲਬ, ਉਹਨਾਂ ਦੀ ਜਾਨ ਨੂੰ ਕੋਈ ਖ਼ਤਰਾ ਨਾ ਹੋਵੇ। ਇਸ ਕਰਕੇ ਏਦਾਂ ਪਾਣੀ ਵਾਲੇ ਏਰੀਏ ਜਾਣਾ ਬਹੁਤ ਜ਼ਿਆਦਾ ਮਤਲਬ ਇਕ ਕਿਸਮ ਨਾਲ ਰਿਸਕ ਵੀ ਹੈਗਾ ਆ, ਇਸ ਤਰ੍ਹਾਂ ਜਾਓ ਕਿ ਮਤਲਬ ਓ ਉੱਥੇ ਬਾਰਿਸ਼ ਨਾ ਲੱਗੀ ਹੋਵੇ, ਫੇਰ ਜਾਣ ਦਾ ਫਾਇਦਾ ਆ। ਇਹ ਚੀਜ਼ ਆ
ਹਾਂਜੀ।
ਹੋਰ ਵੀ ਹੋਰ, ਜਿੱਦਾਂ ਘੁੰਮਣ ਆਇਆ ਤੇ ਬਥੇਰੇ ਬਰ -ਫੀਲੇ ਇਲਾਕੇ ਵੀ ਆ। ਉੱਥੇ ਵੀ ਬੰਦਾ ਘੁੰਮ‌ ਈ ਲੈਂਦਾ ਆ, ਉਹ ਵੀ ਬਹੁਤ ਵਧੀਆ ਆ, ਉੱਥੇ ਸਗੋਂ ਜਾਣਾ ਚਾਹੀਦਾ। ਥੋੜੀ-ਥੋੜੀ, ਗਰਮੀ ਤੋਂ ਰਾਹਤ ਤੇ ਮਿਲਦੀ ਆ ਉੱਥੇ ਜਾ ਕੇ।
ਹਾਂ, ਉੱਥੇ ਮਤਲਬ
ਘੁੰਮਣ ਜਾਣਾ ਤਾਂ ਐਸ ਏਰੀਏ ਚ ਜਾਓ ਕਿ ਮਤਲਬ ਜਿੱਥੇ ਵਧੀਆ ਹਾਂ, ਸ਼੍ਰੀਨਗਰ। ਉੱਥੇ ਜਾਓ, ਹੋਰ ਵੀ ਠੰਡੇ ਇਲਾਕੇ ਉੱਥੇ ਜਾਓ। ਸ਼ਿਮਲਾ, ਮਨਾਲੀ, ਮਨਸੂਰੀ ਇਧਰ
ਚੋਰੀ ਹੋ ਗਿਆ।
ਹਾਂ, ਸਹੀ ਗੱਲ ਆ।
ਹੂੰ।
ਹਾਂ ਵਧੀਆ ਏਰੀਆ ਆ ਸਹੀ ਗੱਲ ਆ, ਜਦੋਂ ਕਿਸ ਇਹਦੀ ਗੱਲ ਕਰੋ ਤਾਂ ਹੀ ਉੱਥੇ ਜਾਣ ਨੂੰ ਦਿਲ ਕਰਦਾ ਆ, ਮਤਲਬ ਜਦੋਂ ਉੱਥੇ ਜਾਊਂਗੇ ਫੇਰ ਕਿੰਨਾ ਮਜ਼ਾ ਆਊਗਾ। ਹਨਾ।
ਪਿੱਛੇ ਵੀ ਤਾਂ ਇੱਕ ਨਿਊਜ਼ ਆਈ ਸੀ ਪਿੱਛੇ- ਪਿੱਛੇ ਵੈਸ਼ਨੋ ਦਰਬਾਰ ਵੀ ਤੇ ਬੜਾ ਸਾਰਾ ਪਾਣੀ ਆ ਗਿਆ ਸੀ, ਜਿਲੋਂ ਬੜੇ ਸਾਰੇ ਮਤਲਬ ਓ ਬੰਦੇ ਏਦਾਂ ਰੁੜਗੇ ਸੀਗੇ। ਆਈ ਨੀ ਸੀ ਨਿਊਜ਼ ਇੱਕ ਵੈਸ਼ਨੋ ਦਰਬਾਰ ਦੀ ਵੀ ਪਿੱਛੇ ਇੱਕ।
ਹਾਂ ਉੱਥੇ ਵੀ ਬਹੁਤ ਜ਼ਿਆਦਾ ਬੰਦਿਆਂ ਦੀ ਜਾਨ ਨੂੰ ਹਾਨੀ ਹੋਈ ਸੀਗੀ।
ਹਾਂਜੀ ਅਸੀਂ ਵੀ ਇੱਕ ਵਾਰੀ ਗਏ ਸੀ ਨਾ ਵੈਸ਼ਨੋ ਦਰਬਾਰ ਤੇ ਤਾਂ ਵੀ ਤਾਂ ਵੀ ਬੜੀ ਬਰਸਾਤ ਆਈ ਸੀ, ਪਿੱਛੋਂ ਪਹਾੜ ਡਿੱਗਦੇ ਪੇ ਸੀ। ਬਹੁ ਬਹੁਤ ਬਾਰਿਸ਼ ਆਈ ਸੀ ਬਹੁਤ ਈ ਜ਼ਿਆਦਾ, ਅਸੀ ਤੇ ਬੜੀ ਮੁਸ਼ਕਿਲ ਨਾਲ ਬਚ ਕੇ ਆਏ ਸੀ, ਲਗਾਤਾਰ ਚਾਰ ਲਗਾਤਾਰ ਚਾਰ ਘੰਟੇ ਬਰਸਾਤ ਆਂਦੀ ਰਈਏ ਓਥੇ। ਤੇ ਹੁਨ ਦੇਖੋ ਕਿੰਨੀ ਬੋਤ ਤੇਜ ਆਈ ਸੀ ਬਹੋਤ ਤੇਜ।
ਹਾਂ। ਪਤਾ ਕੀ ਆ ਪਹਾੜੀ ਵਾਲੇ ਪਹਾੜੀ ਏਰੀਏ ਚ ਕਿਤੇ ਵੀ ਜਾਓ ਨਾ, ਏ ਵਾਲੀਆਂ ਚੀਜਾਂ ਹੋਣੀਆਂ ਨਾ ਓਥੇ ਨੋਰਮਲ ਹੈਗੀਆਂ ਆ।
ਹਾਂ ਓ ਓਥੇ ਦੇ ਲੋਕਾਂ ਵਾਸਤੇ ਤਾਂ ਨੋਰਮਲ ਹੈਗੀਆਂ ਨੇ, ਫੇਰ ਅਸੀਂ ਜਾਈਏ ਸਾਨੂੰ ਡਰ ਲੱਗਦਾ ਓਨਾਂ ਨੂੰ ਤੇ ਪਤਾ ਤਾਂ ਅਸੀਂ ਕਿੱਦਾਂ ਅ ਅਲਰਟ ਰੈਣਾ, ਅਸੀਂ ਕਿੱਦਾਂ ਸੇਫ ਰੈਂਣਾ।
ਓਨਾਂ ਓਨਾਂ ਨੂੰ ਤਾਂ ਓਥੇ ਦੇ ਮੌਸਮ ਬਾਰੇ ਵੀ ਪਤੈ ਨਾਲੇ ਓਥੇ ਤਾਂ ਚਲੋ ਓਨਾਂ ਦੇ ਰੈਣ ਦਾ ਜਗ੍ਹਾ ਵੀ ਹੈਗੀ ਆ, ਓਨਾਂ ਦਾ ਸਭ
ਹਾਂਜੀ, ਸਾਡਾ ਹੋਰ ਕੀ ਫੇਰ ਬਾਹਰੋਂ ਵੀ ਕੋਛ ਕੋਛ ਲਓ ਤੇ ਹੋਰ ਜਾਦਾ ਮੈਂਗਾ ਮਿਲਦਾ ਫੇਰ। ਜਾਦਾ ਈ ਕੋਸਟਲੀ ਹੋ ਜਾਂਦਾ ਫੇਰ ਓ।
ਹਾਂ, ਓਥੇ ਤਾਂ ਹੋਰ ਮੈਂਹਗਾ ਹੈਗਾ ਵਾ। ਓਥੇ ਤੇ ਕੈਦੇ ਆ ਕਿ ਜੇੜੇ ਓਥੇ ਢਾਬੇ ਵਗੈਰਾ ਨਾ ਓਥੇ ਓ ਸਈ ਨੀ ਹੈਗੇ ਮਤਲਬ ਓ ਰੋਟੀ-ਪਾਣੀ ਓਥੇ ਸਹੀ ਨਈ ਹੈਗਾ, ਵੈਸ਼ਨੋ ਦਰਬਾਰ। ਅੱਛਾ ਜੇ ਕਿਤੇ ਈ ਵੀ ਸਾਨੂੰ ਮਿਲ ਵੀ ਨਾ, ਹਾਂ-ਹਾਂ-ਹਾਂ-ਹਾਂ।
ਅਸੀਂ ਵੀ ਜਦੋਂ ਗਏ ਸੀ ਨਾ ਅਸੀਂ ਮਤਲਬ ਜਿਵੇਂ ਓਥੇ ਰਾਤੀ ਰੋਟੀ ਖਾਣ ਲੱਗੇ ਸੀ। ਢਾਬਾ ਹੀ ਹੈਗਾ ਸੀ ਮਤਲਬ ਠੀਕ ਸੀ ਵੈਸੇ ਓ, ਤੇ ਮਤਲਬ ਅਸੀ ਜਿਵੇਂ ਦਾਲ ਮੱਖਣੀ ਵਗੈਰਾ ਮੰਗਾਈ ਨਾ ਤੇ ਸਾਡੇ ਨਾਲ ਸਾਡੇ ਰਿਲੇਟਿਵਸ ਹੈਗੇ ਸੀ ਓਨਾਂ ਨੇ ਨਾ ਜਿਵੇਂ ਦਾਲ ਮੱਖਣੀ ਖਾਈ ਤੇ ਓਨਾਂ ਦੇ ਦੰਦ ਵਿੱਚ ਨਾ ਕਿੱਲ ਵੜ ਗਿਆ ਸੀ।
ਹਾਂ! ਏ ਤਾਂ ਬੋਤ ਜਾਦਾ ਬੁਰੀ ਗੱਲ ਹੋਈ।
ਓਨਾਂ ਨੂੰ ਐਵੇਂ ਲੱਗਿਆ ਮੇਰਾ ਦੰਦ ਟੁੱਟ ਗਿਆ ਤੇ, ਫਿਰ ਜਦੋਂ ਓਨਾਂ ਨੇ ਮੂੰਹ ਚੋਂ ਬਾਰ ਕੱਢਿਆ ਤੇ ਵੇਖਿਆ ਕਿੱਲ।
ਹਾਂ! ਸਾਡੇ ਵੀ ਰਿਸ਼ਤੇਦਾਰੀ ਚ ਇਦਾਂ ਈ ਕੋਈ ਗਏ ਸੀ ਨਾ ਓਨਾਂ ਨੇ ਓਨਾਂ ਨੂੰ ਨਾ ਖਾਲੀ ਅਹ ਖਰਾਬ ਆਲੂਆਂ ਦੀ ਮੇਸ ਬਣਾ ਕੇ ਓ ਪਰੌਂਠੇ ਬਣਾ ਕੇ ਖਆ ਤੇ ਸੀਗੇ, ਓਨਾਂ ਨੇ ਵੀ ਬੜੀ ਕੰਪਲੇਂਟ ਕੀਤੀ ਸੀਗੀ।
ਕਰਦੇ ਨੇ ਬਟ, ਅਸੀਂ ਕੰਪਲੇਂਟ ਕੀਤੀ ਸੀ ਬਸ ਕਿਸੇ ਦੇ ਸਾਮਣੇ ਨੀ ਕੀਤੀ ਫੇਰ ਓਨਾਂ ਦੀ ਵੀ ਦੁ ਕਾਨਦਾਰੀ ਹੈਗੀ ਐਵੇਂ ਓਨਾਂ ਨੂੰ ਵੀ ਨਾ ਨੁਕਸਾਨ ਹੋਵੇ।
ਹਾਂਜੀ-ਹਾਂਜੀ-ਹਾਂਜੀ। ਚਲੋ ਭੈਣ ਜੀ ਬਾਰ ਨਾ ਮੀਂਹ ਆ ਗਯਾ। ਮੈਂ ਜਰਾ ਕੱਪੜੇ ਉਤਾਰ ਲਿਆਵਾਂ, ਓਕੇ ਬਾਏ।
ਠੀਕੈ, ਬਾਏ ਸਤਿ ਸ਼੍ਰੀ ਕਾਲ।
ਬਾਏ, ਸਤਿ ਸ਼੍ਰੀ ਅਕਾਲ ਜੀ।
ਅੱਛਾ ਜੀ।